ਹੈਲੋ।
ਹਾਂਜੀ, ਸ ਸ੍ਰੀ ਕਾਲ ਮੈਡਮ ਜੀ।
ਸ ਸ੍ਰੀ ਕਾਲ ਜੀ, ਹੋਰ ਕਿਵੇਂ ਓ ਜੀ?
ਹਾਂਜੀ, ਠੀਕ ਆ ਜੀ ਵਧੀਆ‌ ਤੁਸੀਂ ਕਿਵੇਂ ਓ ਜੀ?
ਠੀਕ ਐ ਜੀ ਵਧੀਐ, ਹੋਰ ਕਰੇ ਤੁਐਡੇ ਪਰਿਵਾਰ ਬਾਲ-ਬੱਚੇ ਕਿਵੇਂ ਐ ਜੀੇ?
ਹਾਂਜੀ, ਸਾਰੇ ਵਧੀਐ ਜੀ। ਆਪਣੇ ਸੁਣਾਓ ਆਪਣੇ ਕਿਵੇਂ ਹੈਗੇ ਆਂ ਜੀ?
ਠੀਕ ਐ ਜੀ ਮੈਂ ਤਾਂ, ਠੀਕ ਤਾਂ ਕੀ ਐ ਜੀ ਆਪ ਚਲਾਈ ਐ ਨਾ ਸਰਕਾਰ ਨੇ ਮਾਵਾਂ-ਦੀਆਂ ਵਾਲੇ ਸਕੀਮ ਜੀ।
ਹਾਂਜੀ।
ਏੰਦੇ ਜੀ ਤੁਆਡੇ ਪੈਸੇ ਆ ਗਏ ਜੀ?
ਹਾਂਜੀ।
ਮੇਰੇ ਤਾਂ ਨੀ ਆਏ ਜੀ, ਪਤਾ ਨੀ ਕੀ ਮਤਲਬ ਪ੍ਰੋਬਲਮ ਹੋ ਗਈ। ਮੇਰੀ ਕਿਸਮਤ ਪਤਾ ਨੀ ਮਾੜੀ ਸੀ, ਪਤਾ ਨੀ ਆ ਯਾ ਤਾਂ ਸਰਕਾਰ ਚਲਾਉਂਦੀ ਨਾ ਸਕੀਮ। ਚਲਾਉਂਦੀ ਤਾਂ ਮਤਲਬ ਤੁਸੀਂ ਦੱਸੋ ਵੀ ਸਾਰਿਆਂ ਨੂੰ ਆਉਣੇ ਸੀ ਜੀ ਪੇਸੇ ਆਣੇ ਚਾਈਦੇ ਯਾ ਨੀ ਆਣੇ
ਤਸ ਹਾਂ। ਹਾਂ, ਆਣੇ ਚਾਈਦੇ ਐ ਜੀ ਆਣੇ ਤਾਂ ਸਾਰਿਆਂ ਨੂੰ ਚਾਈਦੇ ਹੈਗੇ ਆ, ਪਰ ਐਵੇਂ ਕੈੰਦੇ ਆ ਮਾਈ ਵਿੱਚ ਤਾਂ ਬਈ ਏਕ ਹਫ਼ਤੇ ਦੇ ਵੇਚ-ਵੇਚ ਸਾਰਿਆਂ ਦੇ ਜਿਨਾਂ ਦੇ ਫਾਰਮ ਭਰੇਜੇ ਐ ਨਾ ਜੁਲਾਈ ਤੋਂ ਪੈਲਾਂ-ਪੈਲਾਂ ਓਹਨਾਂ ਦੇ ਸਾਰਿਆਂ ਦੇ ਆ ਜਾਣਗੇ।
ਕੀ ਪਤਾ ਜੀ ਮੇਰੇ ਤਾਂ ਨੀ ਆਏ, ਮੈਂ ਤਾਂ ਹਾਂ, ਓਹ ਤਾਂ ਮੇਰਾ ਆਇਆ ਸੀ ਜੀ ਇੱਕ ਮਤਲਬ
ਫਿਰ ਤਾਂ ਕੈੰਦੇ ਹੈਗੇ ਐ ਕਹਿੰਦੇ ਹਾਂ ਆਣਗੇ ਜਿਹਨਾਂ ਨੂੰ ਇੱਕ ਰੁਪਏ ਦਾ ਮੈਸੇਜ ਆਇਆ ਨਾ ਉਹਨਾਂ ਨੂੰ ਆਣਗੇ, ਨਾਲੇ ਡੀਪਟੀ ਨਾ ਕੀਤੀ ਹੋਵੇ ਨਾ ਫੇਰ ਕਹਿੰਦੇ ਨਹੀ ਆਦੇ ਪਰ ਇੱਕ ਰੁਪਏ ਦਾ ਮੈਸੇਜ ਸੇਜ ਵੀ ਨੀ ਆਉਂਦਾ ਉਹਨਾ ਨੂੰ ਕਹਿੰਦੇ ਆ
ਹਾਂ ਕਹਿੰਦੇ ਤਾਂ ਹੈ।
ਪਰ ਏਸ ਹਫ਼ਤੇ ਦਾ ਕਹਿੰਦੇ ਹੈਗੇ ਆ ਕਹਿੰਦੇ ਆ ਜਾਣਗੇ ਲਗਭਗ ਜਿਹੜੇ ਰਹਿ ਗਏ ਉਹਨਾਂ ਦੇ ਆਣਗੇ।
ਹੂੰ। ਪਰ ਨਾ ਹੀ ਸਕੀਮ ਚਲਾਦੇ ਤਾਂ ਵਧੀਆ ਸੀ, ਲੋਕੀ ਮਤਲਬ ਫ੍ਰੀ ਦਾ ਖਾਣ ਦਾ ਮਤਲਬ ਸਿੱਖ ਲੈਣਾ ੳਹਨੇ ਬਈ ਚੱਲ ਸਰਕਾਰ ਦਿੰਦੇ ਏ। ਇਹਦੇ ਨਾਲ ਕਿੰਨਾ ਮਤਲਬ ਹੁੰਦਾ ਏ ਜੀ ਅੱਜ ਕੱਲ੍ਹ ਜੇ ਹਜ਼ਾਰ ਰੁਪਇਆ ਪਾਵੇ ਐਵੇਂ ਸ ਉਹਦੇ ਲੈ ਕੋਨੇ ਹਜ਼ਾਰ ਤਾ ਆ ਜਾੇਗਾ ਅੱਜ ਕੰਮ ਤੇ ਨਾ ਜਾਈਏ। ਹੁੰਦਾ ਨਾ ਸਾਰਿਆਂ ਨੂੰ ਹਾਂ। ਜੇ ਸਰਕਾਰ ਇਸ ਨਾਲ ਉਹਦਾ ਕਿਸੇ ਨੂੰ ਮਤਲਬ ਰੋਜ਼ਗਾਰ ਦੇਵੇ ਤਾਂ ਵਧੀਆ ਨਹੀਂ ਹੁੰਦਾ ਜੇ।
ਹਾਂਜੀ ਹੁਣ ਜੇ ਉਹ ਕੰਮ ਦੇ ਵਿੱਚ ਨਰੇਗਾ ਨਰੂਗਾਾਂ ਵਾਲਾ ਚੱਲਦਾ ਸੀ, ਗਰੀਬ ਘਰ ਉੱਥੇ ਜਾਂਦਾ ਸੀ ਚੱਲ ਦਿਹਾੜੀ ਲੱਗਦੀ ਸੀ ਹੁਣ ਤਾਂ ਉਹ ਵੀ ਬੰਦ ਕਰ ਛੱਡਿਆ ਹੈਗਾ, ਇੱਕ ਵਾਰੀ ਛੇ ਮਹੀਨਿਆਂ ਚ ਕੋਈ ਇੱਕ ਵਾਰੀ ਚਾਰ ਦਿਨ ਪੰਜ ਦਿਨ ਆ ਜਾਂਦੇ ਹੈਗੇ ਹੈ, ਮੁੜ ਕੇ ਉਹ ਵੀ ਇੰਨੀ ਸਾਲ ਸਾਲ ਨੀ ਆਉਂਦੇ ਗੇ ਬਈ ਇਹਦੇ ਨਾਲ ਤਾਂ ਕੋਈ ਵੀ ਊਹ ਦਿਹਾੜੀ ਲ ਲਵਾ ਦਿਓ ਰ ਰੋਜ਼ਗਾਰ ਚਲਾ ਦੋ ਉਵੇਂ ਤਾਂ ਚੱਲ ਐਵੇਂ ਹੈਗਾ ਬੰਦਾ ਐਵੇਂ ਤਾਂ ਹੁੰਦਾ ਵੀ ਕੰਮ ਕਰਾਂਗੇ ਤੇ ਖਾਵਾਂਗੇ, ਹੁਣ ਉਹਨਾਂ ਨੂੰ ਪਤਾ ਜੇ ਵਿਹਲੇ ਕਿ ਨਾ ਉਹਨਾਂ ਨੂੰ ਪਤਾ ਪਤਾ ਹੈਗਾ ਵੀ ਹਜ਼ਾਰ ਰੁਪਇਆ ਤਾਂ ਹੀ ਜਾਣਾ ਹੈਗਾ।
ਹਾਂ ਤੇ ਹਜ਼ਾਰ ਰੁਪਿਆ ਆ ਜਾਣਾ ਫਿਰ ਮਤਲਬ ਉਹ ਸੋਚਦਾ ਚਲੋ ਕੋਈ ਨੀ ਆਪਾਂ ਤਾਂ ਰਾਸ਼ਨ ਮਿਲ ਗਿਆ। ਕੀ ਕਰਨਾ ਕਣਕ ਵੱਢ ਕੇ ਉਹ ਐਵੇਂ ਸੋਚਿਆ ਚਲਿਆ ਚਲੋ ਕੋਈ ਨਹੀਂ ਮਹੀਨੇ ਦੀ ਤਾਂ ਆ ਗਈ। ਅਗਲੇ ਮਹੀਨੇ ਹੋਰ ਉਡੀਕਦੀ ਆ ਚਲੋ ਅਗਲੇ ਮਹੀਨੇ ਦੀ ਹੋਰ ਆ ਗਈ ਇਵੇਂ ਇਹਦੇ ਨਾਲ ਤਾਂ ਮਤਲਬ ਆਲਸੀ ਬਣ ਗਏ ਸਭੀ ਲੋਕ ਹਾਂ ਗਰੀਬੀ ਆਈ ਇਹਨੇ ਨਾਲ ਗਰੀਬੀ ਆਈ ਹੈ ਜੀ ਸਾਰੇ
ਹਾਂਜੀ ਅਗਲਾ ਏਵੇੈਂ ਸੋਚਦੇ ਔਖਾ ਹੋ ਕੇ ਰਾਜੀ ਐਨੀੀ ਕਹਿੰਦੀ ਕਿ ਕਰਨਾ ਹੈਗਾ ਭੱਜ ਕੇ ਆਪੇ ਹਜ਼ਾਰ ਰੁਪਇਆ ਮਿਲਜੂਗਾ ਰਾਸ਼ਨ ਘਰੇ ਆ ਜਾਂਦਾ ਇੰਨਾ
ਹਾਂ ਬਿਜਲੀ ਮਤ--ਲਬ ਬਿਜਲੀ ਫ੍ਰਰੀ ਹੋ ਗਈ ਜੀ ਪਾਣੀ ਫ੍ਰੀ ਹੋ ਗਿਆ ਵੇਸਟ ਕਿੰਨੀ ਕਰਦੇ ਆ ਜੀ ਤੁਸੀਂ ਸੋਚੋ ਆਪ।
ਬਹੁਤ ਵੇਸਟ ਕਰਦੇ ਆ ਜੀ ਹੁਣ ਤਾਂ ਇਨੀ ਬਿਜਲੀ ਬਈ ਇਨੇ ਯੂਨਿਟਾਂ ਮਾਫ਼ ਹੈਗੇ ਨੇ ਤਾਂ ਘਰ ਘਰੇ ਏਸੀਂ ਹੋਗੇ। ਘਰ ਹੈਨਾ ਘਰ -ਘਰ ਮੋਟਰਾਂ ਹੈਗੀਆਂ ਸਰ ਕੋਈ ਔਖਾ ਹੋ ਕੇ ਰਾਜੀੇ ਹੈਨੀ। ਕੋਈ ਵੀ ਔਖਾ ਹੋ ਗਿਆ ਰਾਜੀ ਹੈਨੀ, ਸਾਰੇ ਜੇ ਸਰਦੀ ਚ ਹੈਗਾ ਤਾਂ ਕੋਈ ਬਾਲਣ ਸਾੜ ਕੇ ਰਾਜੀ ਐਨੀੇ ਅਗਲੇ ਰਾੜਾਂ ਰੂੜਾਂ ਲਾਈਆਂ ਗਰਮ ਪਾਣੀ ਹੋ ਗਿਆ ਬਸ ਹੁਣ ਤਾਂ ਔਖਾ ਹੋ ਕੇ ਕੋਈ ਵੀ ਰਾਜੀ ਨੀ ਪਹਿਲਾਂ ਤਾਂ ਬਈ ਲੱਕੜਾਂ ਲੁੱਕੜਾਂ ਮਾਰ ਮਚਾਉਂਦੇ ਸੀ। ਕਰਦੇ ਸੀ ਚੁੱਲ੍ਹੇ ਤੇ ਬਣਾਉਂਦੇ ਸੀ ਹੁਣ ਤਾਂ ਗੈਸ ਵੀ ਘੱਟ ਉਹ ਬਿਜਲੀ ਵਾਲੇ ਚੁੱਲੇ ਆ ਕੇ ਉਹਨਾਂ ਤੇ ਕਰਦੇ ਹੈਗੇ ਸਾਰੇ ਜ਼ਿਆਦਾ। ਔਖਾ ਤਾਂ ਕੋਈ ਹੁੰਦਾ ਹੀ, ਨਹੀਂ ਚੁਲਲਿਆਂ ਕੋਲ ਤਾਂ ਕੋਈ ਬਹੁਤ ਘੱਟ ਜਾਂਦਾ ਹੈਗਾ।
ਹੂੰ।
ਹਾਂਜੀ, ਹੁਣ ਤਾਂ ਉਹ ਗਹਿਸ ਉਹ ਚੁੱਲ੍ਹੇ ਆ ਗਏ, ਬਸ ਉਹ ਸੌਖਾ ਹੋ ਗਿਆ ਐਵੇਂ ਨੀ ਪਤਾ ਬਈ ਸੀ ਓਨਾਂ ਪਾਂਡਿਆਂ ਚ ਚੀਜ਼ ਬਣਾ ਕੇ ਖਾਵਾਂਗੇ, ਤੇ ਓ ਆਪਾਂ ਨੂੰ ਖ਼ਰਾਬ ਕਰਦੀ ਹੈਗੀ ਐਂ। ਸਟੀਲ ਦੇ ਬਰਤਨ, ਹਾਂਜੀ।
ਜੀਏ।
ਹਾਂਜੀ, ਪੈਲਾਂ ਆਉਂਦੇ ਸੀ ਪੈਲਾਂ। ਟੈਮ ਐਵੇ ਦੇ ਅਹ ਹੁੰਦਾ ਸੀ ਬਈ ਮਿੱਟੀ ਜਿ ਮਿ ਟੀ ਦੀ ਹੁੰਦੀਆਂ ਸੀ ਓ ਹੂੰ ਓਨਾਂ ਚ ਬਣਾ ਸ ਹਾਂਜੀ ਸਬਜ਼ੀ ਓਨਾਂ ਚ ਬਣਾਣੀ ਹੁੰਦੀ ਸਾਰਾ ਕੁੱਝ ਏਨੇ ਮਿੱਟੀ ਤੇ‌ ਪਾਂਡੇ ਹੁੰਦੇ ਸੀ ਰੋਗ ਕਿੱਥੇ ਹੁੰਦੇ ਸੀ। ਓਥੇ ਏਨੇ ਬੰਦਾ ਵੱਡੇ ਬਜ਼ੁਰਗ ਹੋ ਕੇ ਫੇਰ ਜਾਦਾ ਸੀ, ਹੁਣ ਤਾਂ ਬਜ਼ੁਰਗ ਤਾਂ ਬੈਠ ਬਜ਼ੁਰਗ ਤਾਂ ਹੁੰਦੇ ਈ ਨੀ। ਹੁਣ ਤਾਂ ਪੰਜਾਹ ਸੱਠ ਉਮਰ ਬਸ ਸੱਠ ਹੋ ਗਈ ਤਾਂ ਬੱਲੇ-ਬੱਲੇ ਆ ਕੈਂਦੇ। ਏਨੀ ਕੀ ਹੈਗੀ ਐ ਬਾਕੀ ਕੋਈ ਉਮਰਾਂ-ਉਮਰਾਂ ਨੀ ਹੈਗੀਆਂ ਹੁਣ।
ਸਈ ਗੱਲ ਏ ਜੀ।
ਪੈਲਾ ਕੱਠੇ ਬੈਂਦੇ ਸੀ ਗੁਆਰ 'ਚ ਬੈਂਦੇ ਹੁੰਦੇ ਸੀ ਕੱਲ ਗੱਲਾਂ ਮਾਰਦੇ ਜੀ ਹੁਣ ਤਾਂ ਏਕ ਤਾਂ ਫੋਨ ਹੁੰਦਾ ਐ। ਜੇ ਕੋਈ ਰਿਸ਼ਤੇਦਾਰ ਆ ਗਿਆ ਓਵੀ ਏਕ-ਦੂਜੇ ਨਾਲ ਨੀ ਬੋਲਦਾ ਬਸ ਫੋਨ ਵੇਖ ਲਿਆ।
ਹਾਂ।
ਹਾਂਜੀ ਹੁਣ ਬੱਚਿਆਂ ਨੂੰ ਐ ਨੀ ਪਤਾ ਸਾਡੀੇ ਭੂਆ ਐ ਕੇ ਮਾਸੀ ਐ ਇਕ ਕੁੱਝ ਨਾ
ਹਾਂ ਕਿਸੇ ਨੂੰ ਕੁਛ ਨੀ ਹੈਗਾ ਓਹ ਫੋਨ ਤੇ ਮਤਲਬ ਸਾਰਾ ਕੁਛ ਵੇਖ ਕੇ ਤੇ ਓਹ ਫੋਨ ਤੇ ਈ ਲੱਗੇ ਰੈਂਦੇ ਸਾਰਾ ਕੁਛ ਅੱਜ-ਕੱਲ ਫੋਨ ਤੇ ਈ ਪੁੱਛ ਲੈਦੇ ਏਕ-ਦੂਜੇ ਨੂੰ ਤੁਸੀ ਕਿਵੇ ਹੋ ਜੀ। ਜੇੜੀ ਗੱਲ ਕਰਨੀ ਹੁੰਦੀ ਐ ਪੰਜ ਮਿੰਟ-ਦਸ ਮਿੰਟਾਂ ਜਾਂ ਅੱਧੇ ਘੰਟੇ ਓ ਦੋ ਸਕਿੰਟਾਂ 'ਚ ਕਰਕੇ ਚਲੋ ਠੀਕ ਐ ਜੀ।
ਹਾਂਜੀ, ਪੈਲਾ ਛੇ ਮੀਨਿਆਂ ਤੋ ਕੋਈ ਆਂਦਾ ਸੀ ਨਾ ਚਾਅ ਚੜ ਜਾਦਾ ਸੀ ਵੀ ਸਾਡੇ ਤੇਰੇ ਕੋਈ ਆਯਾ, ਹੁਣ ਤੇ ਕਤੇ ਰੇ ਲੈ ਰੋਜ਼ਾਨਾ ਤਾਂ ਗੱਲ ਹੁੰਦੀ ਐ ਏਦਾ ਏਨਾ ਕੀ ਚਾ ਹੈਗਾ। ਐਵੇ ਕਰ ਦਿੰਦੇ ਫੇਰ ਕੀ ਹੁੰਦਾ ਕੱਲ ਤਾਂ ਗੱਲ ਕੀਤੀ ਸੀ ਐਵੇ ਕੈ ਦਿੰਦੇ ਅੱਜ-ਕੱਲ ਓਹ ਨੀ ਹੈ ਗਾ ਹਾਂ ਓਨਾ ਚਾਅ ਨੀ ਹੈਗਾ ਹੁਣ ਕਿਸੇ ਨੂੰ ਨੀ ਹੈਗਾ।
ਜੀ ਮੋ ਪਿਆਰ ਮੋਬਾਈਲਾਂ ਨੇ। ਮੋਬਾਇਲਾਂ ਕਰਕੇ ਮੋ ਪਿਆਰ ਬੋਤ ਹੋ ਗਿਆ ਜੀ ਘੱਟ ਹੋ ਗਿਆ ਸਾਰਿਆਂ ਨੂੰ
ਕੱਠੇ ਰੋਟੀ ਖਾਦੇ ਸੀ ਗੱਲਾਂ ਮਾਰਦੇ ਸੀ ਹੁਣ ਫੋਨ ਚਲਾ ਕੇ ਤਾਂ ਰੋਟੀ ਖਾਦੇ ਹੈਗੇ ਆ।
ਹਾਂ।
ਹੈਂ ਏਕ ਦਾ ਮੂੰਹ ਏਧਰ ਹੋਵੇਗਾ ਏਕ ਦਾ ਦੂਜੇ ਪਾਸੇ ਹੋਵੇਗਾ। ਬਸ ਚੁੱਪ ਕਰਕੇ ਰੋਟੀ ਖਾ ਲਈ ਐਵੇ ਵੀ ਨੀ ਓਹ ਰੋਟੀ ਵੀ ਨੀ ਅਸਰ ਕਰਦੀ ਆਪਾਂ ਬਸ ਖਾਦੀ ਐ ਜੇੜੀ ਅਸਰ ਵੀ ਨੀ ਕਰਦੀ ਓ ਰੋਟੀ।
ਅਸਰ ਨੀ ਕਰਦੇ।
ਨਈ ਕਦੇ ਪਤਾ ਈ ਨੀ ਲਗਦਾ ਦੋ ਖਾਈਏ ਤਿੰਨ ਖਾਈਏ ਬਸ ਖਾ ਲਈ ਬਸ ਫੋਨ ਚੱਕਿਆ ਪਾਨੀ ਪੀ ਲਿਆ ਫੋਨ ਚੱਕ ਕੇ ਚੱਲ ਅੰਦਰ ਸੌਗੇ ਬਸ ਏਨਾ ਈ ਹੁੰਦਾ। ਕੋਈ ਆਯਾ, ਕੋਈ ਗਿਆ ਕੋਈ ਮਤਲਬ ਨੀ ਹੈਗਾ ਕਿਸੇ ਨੂੰ ਹੂੰਦਾ ਨਈ ਜੀ।
ਹਾਂਜੀ ਤੇ ਬਾਰ ਬੈਠੇ ਰੈਂਦੇ ਸੀ ਕੋਲੇ ਬੈ ਜਾਦੇ ਜਵਾਕ ਖੇਡਦੇ। ਏਨਾ ਵਧੀਆ ਹੁੰਦਾ ਸੀ ਬੋਤ ਵਧੀਆ ਹੁੰਦਾ ਸੀ ਪੈਲਾ ਆਲਾ ਜਨਾਮਾ ਤਾਂ
ਪੈਲਾ ਮਤਲਬ ਪਿਆਰ ਹੁੰਦਾ ਸੀ ਏਕ-ਦੂਜੇ ਨੂੰ ਵੇਖ ਕੇ ਹੁਣ ਓ ਪਿਆਰ ਨੀ ਰਿਆ।
ਹੁਣ ਤਾਂ ਗਲੀ 'ਚ ਕੋਈ ਜਾਂਦਾ ਨਾ ਓਵੀ ਫੋਨ ਹੱਥ ਚ ਹੋਵੇਗਾ‌ ਪਤਾ ਈ ਨੀ ਅੱਗੇ ਪਾਵੇਂ ਕਿਸੇ ਦੇ ਵਿੱਚ ਵੱਜ ਜਾਵੇ ਪਰ ਓਤਾਂ ਨੂੰ ਮੂੰਹ ਕਰਕੇ ਵੇਖਦੇ ਨੇ ਕੋਈ ਰਾਮ- ਰਾਮ ਨਾ ਸਤਿ ਸ੍ਰੀ ਅਕਾਲ ਕੁੱਝ ਵੀ ਨੀ।
ਹੂੰ। ਤੇ ਫ਼ੋਨ ਐਕਸੀਡੈਂਟ ਹੁੰਦੇ ਆ, ਆਈਫੋਨ ਦੇ ਕਾਰਨ ਹੁੰਦੇ ਆ।
ਫ਼ੋਨ ਕਰਨ ਹੀ ਹੁੰਦੇ ਆ, ਹਾਂਜੀ ਫ਼ੋਨ ਜ਼ਰੂਰੀ ਹੋ ਗਿਆ ਜੇ ਕਿਸੇ ਦਾ ਆ ਗਿਆ ਉਹ ਚ ਚੱਕਣਾ ਜ਼ਰੂਰੀ ਹੈਗਾ ਭਾਵੇ ਮਰਨਾ ਐ ਤਾਂ ਕੋਈ ਮਨਜ਼ੂਰ ਐ। ਹਾਂ
ਪਰ ਰਾਜਨੀਤਿਕ ਹੁੰਦੀ ਐ ਨਾ ਰਾਜਨੀਤਿਕ, ਬਸ ਐਵੇਂ ਪਹਿਲਾ ਤਾਂ ਬੰਦਿਆਂ ਨੂੰ ਸਹੂਲਤਾਂ ਦੇ ਦਿੰਦੇ ਆ ਬਹੁਤ ਜ਼ਿਆਦਾ ਵੀ ਤੁਹਾਨੂੰ ਵੋਟ ਆਹ ਸਿਰਫ ਵੋਟਾਂ ਕਾਰਨ ਹੈਗਾ ਜੀ ਸਾਰਾ ਕੁਸ਼, ਵੋਟਾ ਹੂੰ ਉਹ ਐਵੇਂ ਸੋਚਦੇ ਆ ਲੈ ਸਾਡੀ ਹੁਣ ਸਰਕਾਰ ਸਾਡੀ ਸਰਕਾਰ ਆਉਣੀ ਚਾਹੀਦੀ ਐ, ਸਾਡੀ ਸਰਕਾਰ ਆਉਣੀ ਚਾਹੀਦੀ ਐ। ਸਰਕਾਰ ਬਸ ਸਰਕਾਰ ਕਾਰਨ ਉਹ ਰਿਸ਼ਵਤ ਆ ਜੀ ਇਕ ਤਰ੍ਹਾਂ ਦੀ ਓ।
ਹਾਂਜੀ ਹੋਰ ਕੀ ਹੈਗਾ ਜੀ। ਆਪਾਂ ਨੂੰ ਖਰੀਦਦੇ ਐ ਨਾ ਪੈਸੇ ਦੇ ਕੇ ਜਿਵੇ ਖਰੀਦ ਲਿਆ ਇਕ ਹਿਸਾਬ ਨਾਲ, ਹੁਣ ਜੇ ਖਾ ਖਾਤਿਆਂ ਚ ਤਿੰਨ-ਤਿੰਨ ਹਜਾਰ ਆ ਗਏ, ਲੇਡੀਜ ਪਤਾ ਕੀ ਕਰਨਗੀਆਂ ਉਹ ਖੁਸ਼ ਹੋ ਗਈਆਂ। ਫੁੱਲ ਖੁਸ਼ ਹੋ ਗਈਆਂ, ਐਵੇ ਨੀ ਆਇਆ ਤਾਂ ਮਹੀਨੇ ਦਾ ਹਜ਼ਾਰ ਹੀ ਆ ਅਗਲੇ ਤਿੰਨ ਮਹੀਨਿਆਂ ਦਾ ਆ। ਜੁਲਾਈ ਦਾ
ਹਾਂ ਅਗਸਤ ਦਾ ਤੇ ਸਤੰਬਰ ਦਾ, ਹਾਂਜੀ ਸਹੀ ਗੱਲ ਐ ਇਹਨਾ ਨੂੰ ਨਚਾਉਣ ਜਾਪ ਤਾਂ ਲੱਗ ਜਾਏਗਾ।
ਹਾਂਜੀ ਪਹਿਲਾ ਐਵੇ ਕਹਿਦੇ ਸੀ ਅਪ੍ਰੈਲ, ਮਈ, ਜੂਨ ਇਹਨਾਂ ਤਿੰਨ ਮਹੀਨਿਆਂ ਦੇ ਆਉਣਗੇ। ਤੇ ਹੁਣ ਜੁਲਾਈ, ਅਗਸਤ, ਸਤੰਬਰ ਦਾ ਕਹਿਤਾ, ਐਨੇ ਨੂੰ ਚੋਣ ਜਾਪ ਤਾਂ ਲੱਗ ਜਾਣਗੇ, ਇੱਕ ਵਾਰੀ ਤਿੰਨ ਹਜ਼ਾਰ ਆ ਗਏ ਲੇਡੀਜ਼ ਖੁਸ਼ ਹੋ ਗਈ ਵੀ ਹਾਂ ਸਾਡੇ ਤਿੰਨ ਹਜ਼ਾਰ ਆ ਗਏ। ਐਵੇਂ ਖੁਸ਼ ਹੋ ਗਈ ਤੇ ਉਹ ਤਾਂ ਹੁਣ ਕਹ ਨਾ ਭਾਈ ਵਿਚਾਰੇ ਨੂੰ ਐਨੂੰ ਵੋਟ ਦੇਵਾਂਗੇ ਅਸੀਂ। ਤਾਂ ਇਹਨੇ ਵਿਚਾਰੇ ਨੇ ਪੈਸੇ ਪਾਏ ਆ, ਹੈਂ ਨਾ ਭਾਈ ਅਸੀ ਤਾਂ ਐਵੇਂ ਕਰਾਂਗੇ ਐਵੇਂ ਥੋੜੀ ਹੁੰਦਾ ਐਵੇਂ ਨੀ, ਜੇ ਮੰਨ ਲਓ ਚੱਲ ਆਪਾਂ ਨੂੰ ਕੋਈ ਗੱਲ ਨੀ। ਬਈ ਆਹ ਕਰਦੇ ਜਾਂ ਫਿਰ ਪੈਨਸ਼ਨ ਵਧਾ ਦਿੰਦੇ, ਕੋਈ ਗ਼ਰੀਬ ਨੂੰ ਉਹ ਫਾਇਦਾ ਹੋ ਜਾਂਦਾ। ਪਰ ਇਹਨਾਂ ਨੇ ਪੈਨਸ਼ਨ ਨਹੀਂ ਵਧਾਈ ਕਿਉਂਕਿ ਨਾ ਬਈ ਹਜ਼ਾਰ ਰੁਪਈਏ ਤਾਂ ਜੇ ਪੈਨਸ਼ਨ ਵਧਾ ਤੀ ਤਾਂ ਪੈਨਸ਼ਨ ਤਾਂ ਕੱਟੀ ਨੀ ਜਾਂਦੀ ਬਾਦ ਅੱਛਾ, ਹਜ਼ਾਰ ਰੁਪਈਏ ਤਾਂ ਆਪਾਂ ਕਦੋਂ ਵੀ ਕੱਟ ਸਕਦੇ ਆ।
ਨੌਕਰੀ ਦੇ ਦਿੰਦਾ, ਕਿਸੇ ਨੂੰ ਇੱਕ ਘਰ ਵਿੱਚ ਕਿਸੇ ਨੂੰ ਨੌਕਰੀ ਦੇ ਦਿੰਦਾ, ਸਾਰਿਆਂ ਨੂੰ ਨੌਕਰੀ ਦੇ ਦਿੰਦੇ। ਇੱਕ ਘਰ ਚ ਇੱਕ ਜੀਅ ਨੂੰ ਨੌਕਰੀ, ਪਰ ਨੌਕਰੀ ਉਹਨਾਂ ਨੂੰ ਮਿਲਦੀ ਏ ਜੀ, ਹਾਂ। ਗਰੀਬੀ ਦੂਰ ਕਰਨੀ, ਪਰ ਗਰੀਬੀ
ਗਰੀਬੀ ਦੂਰ ਕਰਨੀ ਆ ਤੇ ਇੱਕ ਘਰ ਚ ਇੱਕ ਨੂੰ ਨੌਕਰੀ ਦੇ ਦੋ, ਗਰੀਬੀ ਆਪੇ ਹੀ ਦੂਰ ਹੋ ਜੇਗੀ।
ਅਪਣੇ ਆਪ ਦੂਰ ਹੋ ਜਾਏਗੀ, ਪਰ ਉਹ ਫੇਰ
ਕੁਝ ਈ ਘਰ ਹੁੰਦੇ ਆ ਉਹਨਾਂ ਨੇ ਤੈਨੂੰ
ਹਾਂ ਸਹੀ ਗੱਲ ਐ ਜੀ, ਜਿਹੜੇ ਹੁੰਦੇ ਏ ਜਿਹਨਾਂ ਜ਼ਮੀਨਾਂ ਹੁੰਦੀਆਂ ਉਹਨਾਂ ਨੂੰ ਲੋੜ ਨਹੀਂ ਹੁੰਦੀ, ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਜੀ, ਉਹਨਾਂ ਨੂੰ ਜ਼ਮੀਨਾਂ ਹੁੰਦੀ ਐ।
ਹਾਂਜੀ ਉਹਨਾਂ ਨੂੰ ਤੇ ਨੌਕਰੀ ਨਾਲ ਜ਼ਿਆਦਾ ਕਮਾਈ ਆ ਜਾਂਦੀ ਆ ਜ਼ਮੀਨਾਂ ਤੇ ਤਾਂ, ਕੋਈ ਗਰੀਬ ਘਰ ਭਾਵੇਂ ਲੱਭ ਕੇ ਦੇ ਦਿੰਦੇ ਵੀ ਇਹਨਾਂ ਟਾਈਮ ਪਾਸ ਹੁੰਦਾ, ਆਪਾਂ ਇਹਨਾਂ ਨੂੰ ਇੱਕ ਦਿਨ ਨੂੰ ਜ਼ਰੂਰੀ ਤਾਂ ਨੀ ਵੀ ਰੱਜਿਆ ਪੁੱਜਿਆ ਨੂੰ ਦੋ, ਰੱਜਿਆ ਪੁੱਜਿਆ ਨੂੰ ਤਾਂ ਮਿਲ ਹੀ ਜਾਂਦੀ ਐ।
ਓ ਜਿਹੜਾ ਹੁੰਦਾ ਵੱਡਾ ਮਤਲਬ ਜਿਹੜੇ ਹੁੰਦੇ ਵੱਡੇ ਓ ਤਾਂ ਉਹ ਕਿੱਥੇ-ਕਿੱਥੇ ਜਾ ਕੇ ਉਹ ਉਹਨਾਂ ਨੂੰ ਸਹੂਲਤਾਂ ਮਿਲ ਹੀ ਜਾਂਦੀ ਐ। ਪਰ ਗਰੀਬ ਕੋਲ ਕੋਈ ਸਹੂਲਤਾਂ ਨਹੀਂ ਮਿਲਦੀ, ਗਰੀਬ ਕੋਲ ਤਾਂ ਪਹੁੰਚਦੀਆਂ ਨਹੀ। ਕੋਈ ਜਿਹੜੀ ਸਬਸਿਡੀ ਆਉਂਦੀ ਐ, ਕੋਈ ਪੈਸਾ ਆਉਦਾ ਪਿੰਡ ਚ, ਕੋਈ ਮਕਾਨ ਵਾਲਾ ਪੈਸਾ ਆਉਂਦਾ। ਕਿਸੀ ਗ਼ਰੀਬ ਨੂੰ ਕੋਈ ਪੈਸਾ ਨਹੀ ਮਿਲਦਾ ਜੀ, ਉਹ ਤਾਂ ਮਤਲਬ, ਨਹੀਂ ਮਿਲਦਾ। ਉਹ ਤਾਂ ਮਤਲਬ ਪਿੱਛੋਂ ਹੀ ਕਹਿੰਦੇ ਆ ਆਏ ਨਹੀਂ, ਤੁਹਾਡਾ ਤਾਂ ਨਾਂ ਹੀ ਨਹੀਂ ਆਇਆ। ਉਹ ਨਾਂ ਤਾਂ ਆਉਂਦਾ ਹੈ ਜੀ, ਪਰ ਉਹ ਖਾਣ ਵਾਲੇ
ਖਾ ਜਾਂਦੇ ਆ ਅੱਗੇ ਉਹ ਨਾ ਉਤੋਂ ਤਾਂ ਸਰਕਾਰ ਪੈਸੇ ਭੇਜਦੀ ਹੈ ਨਾ
ਹੂੰ ਉਹ ਅੱਧੀ ਹਾਂ ਉਹ ਅੱਧੀ ਜਿਹੜਾ ਲੱਖ ਰੁਪਆ ਆਉਂਦਾ ਨਾ ਪਿ ਛੋਂ ਉਹ ਜਿੰਨਾਂ ਨੇ ਫਾਰਮ ਭਰਾਏ ਉਹਨਾਂ ਕੋਲ ਬਸ ਹਜ਼ਾਰ ਦੋ ਹਜ਼ਾਰ ਹੀ ਬਚਦੇ ਹੈ ਜੀ ਹਾਂ ਇੰਨੇ ਕੁ ਬ ਬਚਦੇ ਆ ਜ਼ਿਆਦਾ ਨੀ ਬਚਦੇ ਜੀ ਉਹ ਕਹਿੰਦੇ ਬਸ ਇੰਨੇ ਹੀ ਹੈ ਹੀ ਹੈ।
ਖਾਣ ਆਲੇ ਬਹੁਤ ਹੈਗੇ ਆ ਨਾ। ਹਾਂਜੀ।
ਪਰ ਸਰਕਾਰ ਨੂੰ ਚਾਹੀਦਾ ਨਾ ਜਿਹਨੂੰ ਲੋੜ ਹੈ ਉਹਨੂੰ ਦੇਵੇ। ਜਿਹਨੂੰ ਲੋੜ ਨਹੀਂ ਹੈਗੀ ਉਹਨੂੰ ਨਾ ਦੇਵੇ ਕੁਛ, ਹੂੰ ਜਿਹਨਾਂ ਨੂੰ ਲੋੜ ਹੈਗੀ ਕੋਈ ਕੰਮ ਹੈ ਜਿਹਨੂੰ ਲੋੜ ਹੈ ਉਹਨੂੰ ਦੇਵੇ ਹਾਂਜੀ, ਸਹੀ ਗੱਲ ਹੈ ਜੀ।